ਹਾਂਜੀ, ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਕੀ ਹਾਲ-
ਵਧੀਆ ਜੀ ਤੁਸੀਂ ਦੱਸੋ।
ਬਸ ਵਧੀਆ ਹੋਰ ਕੀ ਕਰਦੇ ਸੀ।
ਬਸ ਹੁਣੇ ਖੇਲ ਕੇ ਖੇਲ ਰਹੇ ਥੋੜਾ ਜਾਹਾ ਹੁਣੇ ਖੇਲ ਕੇ
ਅੱਛਾ, ਅੱਛਾ। ਮੈਂ ਕਿਹਾ ਚਲੋ ਵਹਲਾ ਬੈਠਾ। ਫੋਨ ਫੋਨ ਕਰ ਲੈ ਮੈਂ ਕਿਸੇ।
ਹਾਂਜੀ -ਹਾਂਜੀ ਬੜੇ ਦਿਨਾਂ ਬਾਅਦ ਤੁਹਾਡਾ ਫੋਨ ਆਇਆ।
ਹਾਂਜੀ -ਹਾਂਜੀ ਸਭ ਵਧੀਆ, ਸਭ ਵਧੀਆ ਹੋਰ ਕੀ ਕਰਦੇ ਸੀ?
ਹੁਣੇ ਤਾਂ ਦੱਸਿਆ ਸੀ ਤੁਾਨੂੰ ਹੁਣੇ, ਉਹ ਖੇਲ ਰਹੇ ਸੀ ਕ੍ਰਿਕਟ ਖੇਲ ਕੇਠੇ ਹਾਂ।
ਅੱਛਾ। ਮੈਂ ਤੇ ਵੈਸੇ ਹੀ ਫੋਨ ਕੀਤੇ ਚਲੋ ਸਵਾਲ ਪੁੱਛ ਲੈਂਦਾ। ਐਕਸਰਸਾਈਜ਼ ਜ਼ਰੂਰੀ ਹੁੰਦੀ। ਸਿੱਧਲੀਏ ਨਹੀਂ ਮੈਂ ਤੇ ਬਸ ਡਾਊਟ ਹੈਗਾ।
ਜੀ ਬਹੁਤ ਜ਼ਰੂਰਤ ਲਈ ਜੀ ਐਕਸਰਸਾਈਜ਼ ਵੀ ਸਹੀ ਹੈ ਬਹੁਤ ਸਾਨੂੰ ਫਿਟ ਫਿੱਟ ਰਹਿਣਾ ਚਾਹੀਦਾ ਐਕਸਰਸਾਈ ਨਾਲ ਹੀ ਫਿੱਟ ਹੁੰਦੇ ਅਸੀ। ਬਾਕੀ ਤੁਹਾਨੂੰ ਅੱਜ ਮੈਂ ਖੇਲ ਕੋਲ ਲਿਆ ਕ੍ਰਿਕਟ, ਖਲ ਫਿਕਲੀ ਟ੍ਰੇਨਿੰਗ ਵੀ ਲੈਣੀ। ਚਾ ਸੂੰ ਫਲ੍ਰਨਿੰਗ ਹੋਣੀ ਚਾਹੀਦੀ ਹੈ। ਸਾਨੂੰ ਥੋੜਾ ਸਭ ਕੁਛ ਹੋਣਾ ਚਾਹੀਦਾ। ਫਟਹਿ ੲਇਸ ਜਗੵਸਾਨੂੰ ਐਕਸ ਨਾਲ ਸਭ ਤੋਂ ਵਧੀਆ ਫਿਟ ਹੁੰਦਾ ਬੰਦਾ। ਐਕਸਰਸਾਈਜ਼ ਦੀ ਅਮੀਜ਼ ਚੀਜ਼ ਹੈ ਜਿਸ ਨਾਲ ਬੰਦਾ ਫਿੱਟ ਹੁੰਦਾ ਹੈ।
ਹਾਂਜੀ -ਹਾਂਜੀ।
ਹਾਂਜੀ -ਬਾਕੀ ਉਹਦਾ ਆਪਣੇ ਉੱਤੇ ਡਿਪੈਂਡ ਹੁੰਦਾ ਬੰਦੇ ਨੇ ਕਿਵੇਂ ਫਿੱਟ ਰਹਿਣਾ ਕਿਵੇਂ ਨਹੀਂ ਰਹਿਣਾ। ਜਿੰਨੇ। ਬਾਕੀ ਆ ਯਾਰ ਬਾਕੀ ਇਨਵਾਇਰਮੈਂਟ ਦਾ ਵੀ ਫ਼ਰਕ ਪੈਂਦਾ ਸਾਡੇ। ਉਸਦੇ ਖਾਣ- ਪੀਣ ਚ' ਵੀ ਫ਼ਰਕ ਪੈਂਦਾ ਬਹੁਤ ਫ਼ਰਕ ਪੈਂਦਾ ਹੈ।
ਹਾਂ, ਉਹ ਤੇ ਗੱਲ ਹੈ।
ਜੇ ਬਾਹਰ ਦਾ ਖਾਂਦੇ ਰਹੋਗੇ ਤਾਂ ਇਹ ਤਾਂ ਫਿੱਟ ਨਹੀਂ ਹੋਣੀ ਬੋਡੀ।
ਸਹੀ ਗੱਲ ਹੈ ਅੱਜ ਕੱਲ੍ਹ, ਬੜਾ ਵਾਇਰਸ- ਵੂਰਸ ਵੀ ਆ ਗਿਆ ਬਾਰ ਤੇ।
ਹਾਂਜੀ।
ਬਾਕੀ ਤੁਸੀਂ ਕਰਦੇ ਐਕਸਰਸਾਈਜ਼ ਕਸਰਸਾਈਜ਼।
ਜੀ ਕਰਨੇ ਆ ਸਵੇਰੇ ਉੱਠ ਕੇ ਜਦ ਉੱਠਦੇ ਆਂ ਉੱਡਦੇ ਸ ਥੋੜੀ ਜਿਹੀ ਐਕਸ ਕਰਕੇ ਫਿਰ ਮੁੰਹੱ ਧੋ ਜਾਂਦੇ ਹਾਂ। ਫੇਰ ਰਾਤੀ ਥੋੜ੍ਹੀ ਜਹੀ ਕਰ ਲੈਂਦੇ ਨੀ ਤਾਂ ਯਾਰ ਪਾਰਕ ਹੈ ਜਿੰਮ ਵਾਲੇ। ਤਾਂ ਉੱਥੇ ਜਾ ਥੋੜੀ ਜਿ ਐਕਸਾਈਜ਼ ਕਰ ਲੈਂਦੇ।
ਅੱਛਾ- ਅੱਛਾ ਸਾਡੇ ਵੀ ਇੱਥੇ ਫਾਰਕ ਹੈ ਜਿੰਮ ਵਾਲੇ। ਜੁੱਲ ਲੱਗੀ ਤੇਸੀਂ ਵੀ ਸਵੇਰੇ ਪੇਲਿਆ ਉੱਠ ਆ।
ਹਾਂਜੀ- ਹਾਂਜੀ। ਹੋਰ ਤੁਸੀਂ ਦੱਸੋ, ਤੁਹਾਾਨੂੰ ਤੁਹਾਡੇ ਕੀ ਵਿਚਾਰ ਹੈ?
ਮੇਰੇ ਮੈਂ ਤਾਂ ਇਹੀ ਕਹਿੰਦਾ ਜ ਵਦੀਆ ਹੁੰਦੀ ਐਕਸਰਸਾਈਜ਼ ਤੇ ਕਰਨੀ ਚਾਹੀਦੀ ਸਿਹਤ ਵਾਸਤੇ ਸਹੀ ਹੁੰਦੀ।
ਹਾਂ
ਬੋਡੀ ਮੇਨਟੇਨ ਰਹਿੰਦੀ ਹੈ ਬਿਮਾਰੀਆਂ ਦੂਰ ਰਹਿੰਦੀ ਹੈ।
ਸਹੀ ਗੱਲ ਹੈ। ਬ
ਜਿੰਨੀ ਜ਼ਿਆਦਾ ਐਕਸਸਾਈਜ਼ ਕਰੇਗਾ ਹੀ ਫਾਸ ਫੂਡ ਅਵੋਇਦ ਹੀ ਕਰਨਾ ਚਹੀਦਾ ਜ਼ਿਆਦਾ ਤੋਂ ਜ਼ਿਆਦਾ
ਇਹ ਨੀ ਇਕੱਲੀ ਐਕਸਾਈਜ਼ ਨਾਲ ਸਾਨੂੰ ਹੈਲਦੀ ਚੀਜ਼ਾਂ ਵੀ ਖਾਣੀ ਚਾਹੀਦੀ ਹੈ ਵੈਜੀਟੇਬਲ ਵਗੈਰਾ ਬਹੁਤ ਕੁੱਝ ਚੀਜ਼ਾਂ ਹੁੰਦੀਆਂ ਵੈਜੀਟੇਬ ਇਹ ਵੀ ਸਾਨੂੰ ਦੇ ਲਈ ਮਤਲਬ ਬੋਡੀ ਚ ਜਿਹੜੇ ਅੰਦਰ ਆਉਦੇ ਆ ਬੈਕਟੀਰੀਆ ਵਗੈਰਾ ਉਹ ਵੀ ਸਾਡੇ ਲਈ ਉਹ ਕਰਦੇ ਹੈ ਜਾਂ ਖ਼ਤਮ ਕਰਦੇ ਹੈ। ਤਾਂ ਕਰਕੇ ਸਾਨੂੰ ਫਿੱਟ ਵੀ ਰਹਿਣਾ ਚਾਹੀਦਾ ਹੈ। ਮਤਲਬ ਆਪਣੀ ਮੇਨਟੇਨ ਬੋਡੀ, ਸਾਡੀ ਸਾਡੇ ਹੱਥ ਆਪਣੀ ਮੇਨਟੇਨ ਕਰਨੀ ਬੋਡੀ ਨਾ। ਤਾਂ ਕਰਕੇ ਉਹ ਤਾਂ ਸਾਡੀ ਮਰਜ਼ੀ ਅਸੀਂ ਵਿਗਾੜਨੀ ਹੈ ਬੋੜੀ ਆਪਣੀ ਹੈ ਠੀਕ ਕਰਨੀ ਹੈ। ਉਹ ਤਾਂ ਆਪਣੇ ਉੱਪਰ ਡਿਪੈਂਡ ਹੈ।
ਹਾਂਜੀ -ਹਾਂਜੀ ਉਹ ਗੱਲ ਤੇ ਹੈ। ਬਸ ਮੈਂ ਵੀ ਬਾਰੇ ਬੈਠਾ ਸੀ ਹੁਣ ਐਕਸਰਸਾਈ ਕਰ ਬੈਠਿਆ।
ਵਧੀਆ ਗੱਲ ਹੈ।
ਬਸ ਹੁਣ ਦੇਖਾਂਗੇ। ਵਾਲੀਬਾਲ ਵਾਸਤੇ ਬੰਦੇ ਇਕੱਠੇ ਕਰੀਦਾ ਉਹ ਖੇਲਾਂਗੇ ਹੁਣ।
ਹੂੰ ਸਹੀ ਗੱਲ ਹੈ। ਇਹ ਵੀ ਸਹੀ ਹੈ। ਐਕਸਰਸਾਈਜ਼ ਖੇਲਣਾ- ਖੂਲਣਾ ਵਧੀਆ ਗੱਲ ਹੈ। ਖੇਲਣਾ ਚਾਹੀਦਾ ਹੈ।
ਕਿਉਂ ਬੈਠਾ।
ਪਰ ਇਹ ਨੀ ਹੈ। ਕਿ ਹੱਦ ਤੋਂ ਜ਼ਿਆਦਾ ਖੇਲਦੇ ਰਹੇ ਸਵੇਰ ਤੋਂ ਲੈ ਕੇ ਰਾਤ ਤੱਕ ਇਹ ਗਲਤੀ। ਗ਼ਲਤ ਗੱਲ ਹੈ ਨਾ ਫੇਰ ਇਨਾਂ ਵੀ ਨੀ ਖੇਲਣਾ ਚਾਹੀਦਾ ਹੈ। ਹੋਰ ਤੁਸੀਂ ਕੰਮ ਕੁਮ ਕਰਦੇ ਕੋਈ।
ਮੈਂ ਸਵੇਰੇ ਬਸ ਕੋਲੇਜ ਜਾਂਦਾ ਹਜੇ ਤੇ ਬਾਰਵੀਂ ਖਤਮ ਹੋਏ ਕੋਲੇਜ ਜਾਈਦਾ ਹੈ। ਉਸ ਤੋਂ ਬਾਅਦ ਅੱਜ ਦਾਲ। ਆ ਕੇ ਰੈਸਟ ਰੁਸਟ ਕਰੀ ਦਾ ਥੋੜਾ ਜਾ ਫਿਰ ਐਕਸਰਸਾਈਜ਼ ਕਰਨ ਲੱਗ ਜਾਂਦਾ ਮੈਂ ਜਿੰਮ ਜੁਮ ਜਾਂਦਾ ਸ਼ਾਮ ਨੂੰ।
ਵਧੀਆ ਜੀ ਵਧੀਆ। ਸਹੀ ਗੱਲ ਆ ਹੁਣ। ਬਸ ਹੁਣ ਤਾਂ ਸਕੂਲ ਹੀ ਚੱਲਦਾ ਪਿਆ ਸਕੂਲ ਲਾਈਫ ਹੁਣ ਤਾਂ ਤਾਂ ਕਰਕੇ ਆਪਣਾ ਘਰ ਕੋਰ ਥੋੜ੍ਹੀ ਜਿਹੀ ਟ੍ਰੇਨਿੰਗ ਟ੍ਰੇਨਿੰਗ ਕਰੀ ਦੀ ਹੈ ਬਾਹਰ ਜ ਦਸਵੀਂ ਪਾਸ ਕੀਤੀ ਹੋਣੇ
ਅੱਛਾ- ਅੱਛਾ
ਕੈਸੇ ਪਾਸ ਕਿਆ। ਵਧੀਆ ਹੁਣ ਥੋੜਾ ਜਿਹਾ ਐਕਸਰਸਾਈਜ਼ ਕਰਨ ਕਰਨ ਲੱਗੇ ਸੀ ਖੇਲ ਕੇ ਥੋੜਾ ਜਿਹਾ ਰੈਸਟ ਰੁਸਟ ਪਾਣੀ ਪਾਉਣੀ ਪੀ ਕੇ। ਤਾਂ ਕਰਕੇ ਹੁਣ ਐਕਸਰਸਾਈਜ਼ ਕਰਨ ਲੱਗਿਆ। ਇਨੀ ਕਿ ਤੁਹਾਡਾ ਫੋਨ ਹੀ ਆ ਗਿਆ। ਉਹੀ ਗੱਲ ਹੋਗੀ ਹੈ। ਤੁਸੀਂ ਵੀ ਐਕਸਰਸਾਈਜ਼ ਕਰਨ ਜਾ ਰਹੇ ਸੀ।
ਹਾਂ ਹਾਂ ਉਹ ਗੱਲ ਤੇ ਹੈ। ਹਾਂ ਹਾਂ। ਬਸ ਇਹੀ ਕਹਿ ਰਹੇ ਸੀ ਜ਼ਿਆਦਾ ਐਕਸਰਸਾਈਜ਼ ਕਰਨੀ ਚਾਹੀਦੀ ਹੈ। ਸਿਹਤ ਲਈ ਅੱਛੀ ਹੁੰਦੀ ਹੈ।
ਹੂੰ ਸਹੀ ਗੱਲ ਹੈ। ਸਿਹਤ ਲਈ ਤਾਂ ਵਧੀਆ ਹੁੰਦੀ ਹੈ। ਐਕਸਰਸਾਈਜ਼। ਸਾਨੂੰ ਕਰਨੀ ਚਾਹੀਦੀ ਹੈ। ਵੈਸੇ ਹਾਂ। ਮੈ ਰਹੇ ਹੀ ਬਾਕੀ ਹੁਣ ਜਿਹੜੇ ਆ ਬੋਡੀ ਬਿਲਡਰ। ਕਰੇ ਨੇ ਐਕਸਰਸਾਈਜ਼ ਕਰਕੇ ਆਉਂਦੇ ਨੇ ਸਾਰੇ ਠੀਕ ਇਹ ਤਾਂ ਹੈ ਨੀ। ਜੇ ਇਹਨਾਂ ਨੂੰ ਵੀ ਆਪਣੇ ਮੇਨਟੇਨ ਕਰਕੇ ਰੱਖਦੇ ਨੇ ਬੋਡੇ ਕਿ ਜਿੰਮ ਤੋਂ ਬਾਅਦ ਅਸੀਂ ਇਹ ਖਾਣਾ ਤੁਹਾਨੂੰ ਪਤਾ ਹੀ ਹੋਣਾ ਹੈ। ਇਹ ਖਾਂਦੇ ਜਿਵੇਂ। ਉਸ ਤੋਂ ਬਾਅਦ ਉਹ ਖਾਣਾ ਹੁੰਦਾ ਹੈ। ਹੈਵੋਇਡ। ਬਨਾਨਾ ਸ਼ੇਕ ਪੀਣਾ, ਉਹ ਪੀਣਾ, ਉਹ ਨੀ ਖਾਣਾ, ਉਹ ਨੀ ਖਾਣਾ, ਤੁਹਾਨੂੰ ਪਤਾ ਹੀ ਹੈ ਮਿੰਟ।
ਅੱਛਾ ਜੀ ਤੁਸੀਂ ਵੀ ਤੁਸੀਂ ਵੀ ਜਿੰਮ ਜਾਈਦਾ।
ਨਾ ਜੀ ਹੁਣ ਤਾਂ ਜਿੰਮ ਜੁਮ ਤਾਂ ਬਾਰੇ ਸੋਚਿਆ ਨੀ ਘਰ ਹੀ ਐਕਸਰਸਾਈਜ਼। ਕਰਦੀ ਹੈ। ਬਾਕੀ ਆ। ਘਰ ਦੀ ਹੁੰਦੀ ਹੋਣੀ ਨੀ ਖੋਲੀ ਪਈ ਤੇ ਮਤਲਬ। ਪਾਰਕ ਤੇ ਜਿੰਮ ਕਰ ਲੈਣੇ ਹਾਂ। ਹਾਂਜੀ ਥੋੜੀ ਬਹੁਤੀ। ਜਾਣੇ ਹਾਂ। ਜਿੰਮ ਕਰ ਲੈਣੇ ਹਾਂ। ਬਾਕੀ ਮਨਟੇਨ ਥੋੜ੍ਹੀ ਜਿਹੀ ਬੋਡੀ ਕਰ ਰੱਖੀ ਹੈ। ਆਪਣੀ। ਮਤਲਬ ਇੰਨਾ ਕੁ ਪਤਾ ਕੀ ਨਹੀਂ ਖਾਣਾ, ਕੀ ਨਹੀਂ ਕੀ ਖਾਣਾ, ਕੀ ਨਹੀਂ ਖਾਣਾ, ਬਸ। ਆਪਣਾ ਇਨਾ ਤਾਂ ਪਤਾ ਹੈ। ਰੱਬ ਹੀ ਮੇਰੇ ਨਾਲ ਹਾਂਜੀ। ਸਹੀ ਗੱਲ ਹੈ। ਬਿਮਾਰੀਆਂ ਵੀ।
ਬਾਕੀ ਖੇਲੋ ਖੁਲੋ ਫਿੱਟ ਰਹਿੰਦੈ ਬੰਦਾ।
ਸਹੀ ਗੱਲ ਹੈ।
ਜ਼ਿਆਦਾ ਮੋਬਾਇਲ ਵੀ ਨੀ ਚਲਾਣਾ ਚਾਹੀਦਾ। ਮੋਬਾਇਲ ਦੇ ਟੈਮ ਤੇ ਐਕਸਰਸਾਈਜ਼ ਕਰ ਲੋ ਉਹ ਸਹੀ ਹੁੰਦੈ। ਹੈਲੋ।
ਸ਼ਰਾਬ ਵਾਲਾ ਕੰਮ ਹੈ। ਇਹ ਤਾਂ ਫਿਰ।
ਆਵਾਜ਼ ਨਹੀਂ ਆਈ ਤੁਹਾਡੀ ਦੁਬਾਰਾ ਬੋਲੋ।
ਹੈਲੋ।
ਹੈਲੋ ਹਾਂਜੀ।
ਮੈ ਜੀ ਮੈਂ ਕਿਹਾ ਹੈ।
ਆਵਾਜ਼ ਨਹੀਂ ਆ ਰਹੀ ਹੈ। ਤੁਹਾਡੀ ਕਲੀਅਰ।
ਹੈਲੋ ਮੈਂ ਕਿਹਾ ਹੈਲੋ। ਮੈਂ ਕਹਿੰਦਾ ਪਿਆ ਸੀ ਕਿ ਅੱਖਾਂ ਜਿਹੜੇ। ਆਖਾ ਫੋ ਫੋਨ ਦੀ ਜਗ੍ਹਾ ਉਹ ਚਲਾ ਲੋ ਆਪਣਾ। ਐਕਸਰਸਾਈਜ਼ ਹੀ ਕਰ ਲੋ ਫੋਨ ਦੀ ਜਗ੍ਹਾ, ਸਹੀ ਗੱਲ ਕਹੀਏ ਤੁਸੀਂ। ਹੋਰ ਕੀ, ਐਹ ਤਾਂ ਅੱਖਾ ਖ਼ਰਾਬ ਵਾਲਾ ਸਿਸਟਮ ਹੈ। ਹੋ ਅ ਆਪਾਂ ਅੱਖਾਂ, ਤੇ ਉਹ ਲਵਾ ਲੋ ਚਸ਼ਮੇ ਲਵਾ ਲੋ ਆਪਣੇ। ਕੀ ਗੱਲ, ਸਾਹਮਣੇ ਵਾਲਾ ਬੰਦਾ ਵੀ ਬੋਲੇ ਕਿ ਜ਼ਿਆਦਾ ਫੋਨ ਚਲਾਉਣ ਤੋਂ ਬੇਜ਼ਤੀ ਹੋਏਗੀ ਤੁਹਾਡੀ। ਇਸ ਤੋਂ ਵਧੀਆ ਆਪਣਾ ਫਿਟ ਰਹੋ। ਫਿੱਟ ਖਾਣਾ ਖਾਓ। ਆਪਣਾ ਸਭ ਤੋਂ ਵਧੀਆ ਰਹੋ।
ਹਾਂ, ਤਾਂ ਹੀ ਜਿਮ ਜਾਈਦਾ ਨਾ।
ਹਾਂ, ਸਭ ਤੋਂ ਵਧੀਆ ਗੱਲ ਹੈ ਜਿਮ ਜਾਣਾ। ਮੈਂ ਵੀ ਘਰ ਆਲਿਆ ਤੋਂ ਪੁੱਛਿਆ ਕੱਲ ਜਿਮ ਜਾਣਾ। ਪਹਿਲਾਂ ਤਾਂ ਬੋਲ ਰਹੇ, ਥੋੜਾ ਜਿਹਾ ਹੋ ਜਾ ਪਿਸਟ ਬਲਿਸਟ ਕਰ ਲੈ, ਆਪ ਕਰ ਕੀ ਕਰਾ ਤੇਰੀ ਜਿੰਮ। ਹਾਂਜੀ ਤਾਂ ਕਰਕੇ ਹੁਣ ਥੋੜਾ ਅਸੀਂ ਵੀ ਸ਼ਾਮੀ ਬਨਾਨਾ ਸ਼ੇਕ ਪੀ ਲਈਦਾ ਹੈ। ਦੋ - ਚਾਰ ਅੰਡੇ ਖਾ ਲੈਂਦੇ ਆ, ਉਬਲੇ ਆ ਤਾਂ ਕਰਕੇ ਆਪਣਾ ਠੀਕ ਬਈ। ਹਾਂਜੀ, ਆਪਣਾ ਥੋੜ੍ਹੀ ਬਹੁਤੀ ਖਾ ਲੈਂਦੇ ਹਾਂ।
ਬਸ ਹੁਣ ਬੰਦੇ ਇਕੱਠੇ ਕਰਨ ਲੱਗੇ ਆ, ਅਸੀਂ ਵੱਲ ਹੀ ਖੇਡਾਂਗੇ।
ਵਧੀਆ, ਅਸੀਂ ਵੀ ਖੇਡਣ ਲੱਗੇ ਆ। ਹੁਣ ਥੋੜੇ ਜਿਹੇ ਵੱਧ ਵੀ ਬੰਦੇ ਆਏ ਨੇ ਹੁਣੇ। ਕ੍ਰਿਕਟ ਦਾ ਇੱਕ ਮੈਚ ਕਰਿਆ ਹੁਣ ਵਾਲੀ ਵੁਲੀ ਵਾਲੇ ਬੰਦੇ ਆਣਗੇਂ
ਕ੍ਰਿਕਟ ਦਾ ਤੇ ਸੰਡੇ ਨੂੰ ਵੀ ਖੇਲੀ ਦੈ। ਸੰਡੇ ਨੂੰ ਹੀ ਟੈਮ ਹੁੰਦੈ।
ਅੱਛਾ, ਸੰਡੇ ਨੂੰ ਸੰਡੇ ਦਾ ਇੱਥੇ ਹੁਣ ਸਕੂਲ।
ਆ ਜਾ।
ਸਹੀ ਗੱਲ ਹੈ ਜੀ, ਸਾਰੇ ਜੋਬ ਚ। ਸਹੀ ਗੱਲ ਹੈ, ਜੋਬ ਵੀ ਘਰ, ਘਰ ਵੀ ਚਲਾਂਣੈ, ਘਰ ਦਾ ਵੀ ਬਹੁਤ ਕੁਛ ਕਰਨਾ ਪੈਂਦਾ ਜੀ ਸਭ। ਦੇਖ ਕੇ ਚੱਲਣਾ ਚਾਹੀਦੈ। ਘਰ ਦੀ ਰਿਸਪੋਂਸੀਬਿਲਿਟੀ ਆ ਜਾਂਦੀ ਹੈ, ਵੱਡੇ ਹੋਣ ਦੇ ਨਾਤੇ ਨਾ। ਘਰ ਦੀ, ਰਿਸਪੋਂਸੀਬਿਲਟੀ ਬਹੁਤ ਆ ਜਾਂਦੀ ਆ ਆਪਣੇੇ ਸੇ। ਇਹ ਤਾਂ ਕਰਕੇ
ਹਾਂ ਹਾਂ, ਉਹ ਗੱਲ ਤੇ ਹੈ।
ਹੋਰ ਘਰ ਬੈਠੇ ਰੋਟੀਆਂ ਖਾਓ, ਕਿ ਘਰ ਵਾਲੇ ਬੋਲਣਗੇ ਕਮਾ ਲੇ ਆ, ਕਮੂਲ ਲੈ ਕੁਛ। ਕਿੰਨੇ ਦਿਨਾ ਲਈ, ਅਸੀਂ ਘਰ ਚ ਰੋਟੀ ਖਾਉਂਦੇ ਪਏ।
ਸਹੀ ਗੱਲ ਏ
ਤਾਂ ਕਰਕੇ ਆਪਣਾ ਤਾਂ ਹੈ ਹੀ ਏ ਜੀ, ਫਿੱਟ- ਫੁਟ ਅਸੀਂ ਤਾਂ ਜਲ। ਅਸੀਂ ਜ਼ਿਆਦਾ ਤੋਂ ਜ਼ਿਆਦਾ ਇਹ ਬੋਲਦੇ ਆ ਬੰਦਿਆਂ ਨੂੰ, ਕਿ ਬਈ, ਫਿਟ ਰਹੋ। ਆਪਣਾ, ਬਾਹਰ ਦਾ ਅਵੋਇਡ ਕਰੋ ਖਾਣਾ, ਘਰ ਦੇ ਜਿਹੜੇ ਮਿਲਦੇ ਆ ਯਾਰ ਦੋਸਤ।
ਹਾਂ, ਜਿੰਨੀ ਵੀ ਜੀ, ਜਦੋਂ ਵੀ ਟੈਮ ਮਿਲੇ, ਐਕਸਰਸਾਈਜ਼ ਕਰ ਲੈਂਦਾ ਬੰਦਾ। ਐਕਸਰਸਾਈਜ਼ ਕਰਨੀ ਚਾਹੀਦੀ ਹੈ।
ਸਹੀ ਗੱਲ ਹੈ ਜੀ, ਵੀ ਕਰਨੀ ਚਾਹੀਦੀ ਹੈ।
ਹਾਂ, ਬਾਕੀ ਮੈਂ ਤੇ ਚਲੋ ਵਿਹਲਾ ਬੈਠਾ ਹੀ, ਮੈਂ ਕਿਹਾ ਚਲੋ। ਫੋਨ ਕੋਨ ਕਰ ਲੈਨੇ ਆ, ਪੁੱਛ ਲੈਨੇ ਆ ਕਿਸੇ ਤੋਂ।
ਹਾਂਜੀ, ਦਾਦੀ ਬੜੇ ਸਾਲਾਂ ਬਾਅਦ ਫੋਨ ਆਇਆ ਤੁਹਾਡਾ। ਮੇ ਦੇਖ ਰਿਹਾ ਸੀ ਦੁੱਧ
ਬਸ ਉਹੀ ਏ, ਟੈਮ ਜੇ ਨਹੀਂ ਮਿਲਦਾ। ਜਦ ਟੈਮ ਮਿਲਦਾ ਸੀ ਫੋਨ ਕਰ ਲਈਦਾ।
ਇਥੇ ਤੁਸੀਂ ਵੀ ਆਪਣੇ ਯਾਰ ਦੋਸਤਾਂ ਨੂੰ ਕਿਹਾ ਕਰੋ ਫਿੱਟ - ਫੁੱਟ ਰਹਿਣ ਬਾਹਰ ਦਾ ਖਾਇਆ ਨਾ ਕਰਨ। ਬਾਹਰ ਜੇ ਮਹੀਨੇ ਦੇ ਵਿੱਚ ਚੱਲ ਜਾਂਦੇ ਕਿ ਇੱਕ - ਦੋ ਵਾਰੀ ਖਾ ਲਿਆ ਨਾ ਬਾਰ ਦਾ, ਠੀਕ ਤਾਂ ਵੀ ਚੱਲ ਜਾਂਦਾ। ਪਰ ਇਹਂ ਨੀ ਹੈ ਕਿ ਹਰ ਰੋਜ਼ ਹੀ ਬਾਹਰ ਦਾ ਖਾਣਾ।
ਹਾਂ, ਰੋਜ਼ ਵੀ ਨਹੀਂ ਖਾਣਾ ਚਾਹੀਦਾ। ਸਿਹਤ ਲਈ ਹਾਨੀਕਾਰਕ
ਜਿੰਨੇ ਜਿਵੇੰ ਜਿਵੇਂ ਤੁਸੀਂ ਸਾਲ ਪੰਜਾਹ -ਸੱਠ ਸਾਲ ਜੀਣਾ ਨਾ, ਉਹ ਬਾਹਰ ਦਾ ਖਾ ਖਾ ਕੇ ਤੇੀਹ ਚਾਲੀ ਦਿਨ ਤੀਹ ਵੀਹ ਦਿਨ ਵੀਹ ਸਾਲ ਸਾਰੇ ਜੀ ਹੋ ਗਏ ਤੁਸੀਂ ਕਿਆ ਫਾਇਦਾ ਹੋ ਜ਼ਿੰਦਗੀ ਦਾ
ਸਹੀ ਗੱਲ ਹੈ ਸਹੀ ਗੱਲ ਏ
ਹਾਂਜੀ ਤਾਂ ਕਰਕੇ ਆਪਣਾ ਤਾਂਈ ਹੈ ਜੀ ਮੋਟਿਵ ਇੱਕ ਕੀ ਲੋਕਾਂ ਨੂੰ ਕਹਿਣ ਜੇ ਬਾ ਘੱਟ ਕਰ ਘਰ ਖਾਣ ਜਿਵੇਂ ਘਰਦੇ ਲ ਕਹਿੰਦੇ ਨਾ ਹਰ ਰੋਜ਼ ਕੁਛ ਕੁਛ ਮੈਂ ਕਹਨਾ ਘਰ ਆਲਿਆਂ ਨੂੰ ਮੈਂ ਮੰਮੀ ਐਵੇਂ ਨਾਲ ਲੈ ਕੇ ਆ ਕਰ ਘਰ ਚ ਤਾਂ ਕਰਕੇ ਬਾਹਰ ਦਾ ਖਾ ਕੇਂ ਉਹ ਲੱਗਦੇ ਆ
ਬਾਹਰ ਦਿਖਾ ਕੇ ਬਿਮਾਰੀਆਂ ਹੀ ਨੇ ਸਭ ਤੋਂ ਵੱਧ ਹੋਰ ਹੁਣ ਸਾਨੂੰ ਕਿਆ ਪਤਾ ਬੰਦਾ ਕੀ ਪਾ ਰਿਹਾ ਕੀ ਖਾ ਰਿਹਾ ਉਸ ਵਿੱਚ ਕੀ ਕਿਵੇਂ ਜੇ ਬਣਾ ਰਿਹਾ ਹੱਥ ਲਾ ਕੇ ਪਤਾ ਨੀ ਕੀ ਕੁੱਛ ਸਾਨੂੰ ਕ ਪਤਾ ਸਾਡੇਾ ਸਾਹਮਣੇ ਥੋੜੀ ਬਣਾ ਰਿਹਾ
ਸਹੀ ਗੱਲ ਹੈ ਸਹੀ ਗੱਲ
ਪਤਾ ਨੀ ਕਿਵੇਂ ਜੇ ਕਰ ਰਿਹਾ ਸਾਨੂੰ ਤਾਂ ਹੀ ਤਾਂ ਆਪਣੇ ਉੱਤੇ ਹੋਰ ਰੱਖਣਾ ਚਾਹੀਦਾ ਹਾਈਜੀਨਿਕ ਵੀ ਬਹੁਤ ਹੈ ਬਾਹਰ
ਬਾਕੀ ਮੈਂ ਤੇ ਇਹੀ ਕਹਨਾ ਕਿ ਸਾਰਿਆਂ ਨੂੰ ਤੁਸੀਂ ਵੀ ਕਹੋ, ਐਕਸਕਸਰਸਾਈਜ਼ - ਉਕਸਰਸਾਈਜ਼ ਕਰਨ। ਬਾਕੀ ਜਿੰਮ - ਜੁਮ ਸ਼ੁਰੂ ਕਰੋ, ਤੁਸੀਂ ਵੀ।
ਹਾਂ, ਹੁਣ ਕਰਾਂਗੇ। ਤੁਹਾਡੀ ਸਲਾਹ ਲਿੱਤੀਆਂ ਥੋੜ੍ਹੀ - ਬਹੁਤੀ। ਤੁਹਾਡੇ ਨਾਲ ਵੀ ਕਰਾਂਗੇ, ਜਿਵੇਂ ਤੁਸੀਂ ਮਿਲਿਓ ਕਦੇ, ਆਇਓ।
ਹਾਂ, ਆਵਾਂਗੀ।
ਹੁੰ।
ਹੋਰ ਸੁਣਾਓ, ਕੀ ਸੋਚਿਆ ਫਿਰ ਅੱਗੇ ਦੇ ਬਾਰੇ?
ਬਸ ਅੱਗੇ ਦੇ ਬਾਰੇ ਹੁਣ ਇਹੀ ਸੋਚਿਆ ਥੋੜ੍ਹਾ ਜਿਹਾ ਇੱਕ ਦੋ ਸਾਲ ਹੋਰ ਪੜ੍ਹ ਲਈਏ ਫਿਰ ਪੜ੍ਹੀਏ ਥੋੜ੍ਹਾ ਕੰਮ
ਬਾਕੀ ਏ ਐਕਸਰਸਾਈਜ਼ ਉਕ੍ਸਰਸਿਜ਼ ਤੇ ਛੱਡਨਾ ਨਾ ਏਕ੍ਸਰਸਿਜ਼ ਨਾਲ ਬੰਦਾ ਫਿਟ ਰਹਿੰਦਾ
ਹਾਂਜੀ ਐਕਸਰਸਾਈਜ਼ ਤਾਂ ਛੱਡਣੀ ਨੀ ਕਿਆ ਹੋ ਗਿਆ ਚੌਵੀ ਘੰਟੇ ਵਿੱਚ ਇੱਕ ਘੰਟੇ ਐਕਸਰਸਾਈਜ਼ ਕਰ ਲਿਆ ਮਾੜਾ ਮਾੜਾ ਥੋੜੀ ਹੋ ਜਾਗਾ ਬੰਦਾ
ਸਹੀ ਗੱਲ ਏ ਅੱਜ ਕੱਲ ਤਾਂ ਫੋਨ ਚ ਵੀ ਬੜੀ ਐਪਾਂ ਹੈਗੀਆਂ ਐਕਸਰਸਿਜ਼ ਵਾਲੀਆਂ ਖੋਲ੍ਹੋ ਤੀਹ ਮਿੰਟ ਦੀ ਆਉਂਦੀ ਆ ਉਹ ਕਰ ਲਓ
ਹੂੰ ਹੂੰ ਸਹੀ ਗੱਲ ਏ ਮਟ ਨਾਲ ਐਕਸਰਸਾਈਜ਼ ਵੀ ਹੋ ਜਾਂਦੀ ਏ
ਬਾਕੀ ਚਲੋ ਫਿਰ ਮੈਂ ਤੁਹਾਨੂੰ ਕਰਨਾ ਬਾਅਦ ਚੋਂ ਤੁਹਾਡੇ ਨਾਲ ਗੱਲ ਕਰਕੇ ਵਧੀਆ ਲੱਗਾ
ਸਾਡੇ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ